ਉਹ ਹਾਂਜੀ।
ਸਤਿ ਸ਼੍ਰੀ ਅਕਾਲ ਹਾਂਜੀ, ਹਾਂਜੀ। ਹੋਰ ਸੁਣਾਓ, ਵਧੀਆ ਤੁਸੀ ਸੁਣਾਓ ਕੀ ਕਰਦਾ।
ਬਸ ਵਧੀਆ ਬੋਤ ਵਧੀਆ।
ਕੁਛ ਨੀ ਮੈਂ ਬਸ ਉਹਨੂੰ ਨੂੰ ਥੋੜ੍ਹਾ ਹੋਮਵਰਕ ਕਰਵਾਇਆ ਮੈਂ ਕੱਲ ਸਕੂਲ ਜਾਣਾ। ਤੇ ਜੇਹੜਾ ਥੋੜਾ ਰਹਿੰਦਾ ਐ ਕਰ ਲੈ। ਤੇ ਓ ਕਰਵਾਇਆ ਤੇ ਹੁਣ ਨਈ ਨਈ, ਕੱਲ੍ਹ ਖੁੱਲ ਜਾਣੇ।
ਆਹੋ ਕੱਲ੍ਹ ਸਾਡੇ ਪਹਿਲੀ ਤਰੀਕ ਖੁੱਲ੍ਹਣੇ।
ਹਾਂਜੀ ਹਾਂਜੀ।
ਅੱਛਾ, ਸਾਡੇ ਲੇਟ ਖੁੱਲਣੇ ਨੇ
ਅੱਛਾ ਅੱਛਾ।
ਹੋ ਗਿਆ ਹੋਮਵਰਕ?
ਹਾਂ ਬਸ ਥੋੜਾ ਜਾ ਰਹਿੰਦਾ ਸੀ ਓ ਕਰਵਾਂਦੀ ਵੀ ਸੀ, ਤੇ ਹੁਣੇ ਬਾਰ ਚਲੇ ਗਿਆ, ਕਹਿੰਦਾ ਮੈਂ ਥੱਕ ਗਿਆ।
ਅੱਛਾ, ਹੁਣ ਥੱਕਣਾ ਈ ਏ। ਕਿਉਂਕਿ ਛੁੱਟੀਆਂ ਚ ਖੇਡੇ ਬੜੇ ਨੇ ਅਤੇ ਹੁਣ ਤੱਕ ਨਾ ਸਕੂਲ ਜਾਣ ਵੇਲੇ।
ਤੁਸੀ ਹੋਗੇ ਵੇਲੇ।
ਨਹੀਂ ਬਸ ਹਜੇ ਕਰਨਾ ਦੁਪਹਿਰ ਦੀ ਸ਼ੁਰੂਆਤ ਥੋੜ੍ਹੀ ਬਹੁਤੀ ਹੋ ਗਈ ਹੈ ਹਜੇ ਕਰਨੀ ਹੈ ਬਾਕੀ।
ਅੱਛਾ-ਅੱਛਾ।
ਮਸਾਂ ਸਵੇਰ ਦਾ ਹੀ ਮੁੱਕਿਆ ਹਜੇ ਤੇ, ਸਫਾਈਆਂ ਵਗੈਰਾ। ਮੈਂ ਕ ਕੱਪੜੇ ਨੀ ਨਾ ਧੋਤੇ, ਹਾਂ ਕੱਲ ਧੋ ਲੇ ਸੀ ਜਾਦਾ। ਤੇ ਅੱਜ ਰਹਿ ਗਏ ਨੇ, ਇੱਕ ਦੋ ਸੂਟ ਸੀ ਮੈਂ ਕਿਹਾ ਕੱਲ ਕੱਠੇ ਧੋ ਲਾਂਗੀ। ਕਿਉਂਕਿ ਐ ਗਰਮੀ ਚ ਕੱਪੜੇ ਹੁੰਦੇ ਨੇ ਘੱਟ। ਤੇ ਹੁੰਦੇ ਵੀ ਮੁਸ਼ਕਿਲੇ ਨੇ ਪਸੀਨੇ ਵਾਲੇ, ਤੇ ਠੰਡ ਵਿੱਚ ਕੱਪੜੇ ਹੁੰਦੇ ਨੇ ਜਾਦਾ ਮੋਟੇ ਹੁੰਦੇ ਆ, ਤੇ ਜੇ ਲਗਦਾ ਬੜੇ ਕੱਪੜੇ ਪਏ ਦੇ ਆ।
ਹਾਂਜੀ, ਉੱਥੇ ਮੌਸਮ ਕਿੱਦਾਂ ਦਾ?
ਪੁੱਛੋ ਨਾ ਕੁਛ ਵੀ ਬਹੁਤ ਗਰਮੀ ਹੈ।
ਹੋਰ ਇਥੇ ਤੇ ਬਹੁਤ ਰਾਤੀ ਲਾਈਟ ਨੇ ਇੰਨਾ ਤੰਗ ਕੀਤਾ ਹੈ ਲਾਈਟ ਪੂਰੀ ਰਾਤ ਬੰਦ ਰਹੀ ਹੈ। ਤੁਸੀਂ ਜਾਣਦੇ ਸੀ ਨਾਲ ਹੀ ਚਲੇ ਜਾਂਦੇ, ਜੇ ਦਸ ਮਿੰਟ ਵੀ ਨੀ ਰੁਕਦੇ ਸੀ।
ਹਾਂ ਸਾਡੀ ਦਿਨੇ ਗਈ ਏ ਲਾਈਟ। ਕੱਲ ਰਾਤੀ ਥੋੜਾ ਠੀਕ ਰਹੀ ਏ। ਅੱਜ ਦਾ ਪਤਾ ਨ੍ਹੀ।
ਤੇ ਹੁਣ ਵੀ ਸਵੇਰ ਦੀ ਰਾਤ ਦੀ ਗਈ ਦੀ ਸੀ, ਤੇ ਹੁਣ ਆਈ ਏ, ਲਾਈਟ ਨਾ ਸਵੇਰ ਦਾ ਪਾਣੀ ਨਾ ਅਜ ਲਾਈਟ, ਦੋਨੋ ਕੰਮ ਇਕੱਠੇ ਹੀ ਹੋਏ
ਹੋਰ ਸੁਣਾਓ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ?
ਔਨਲਾਈਨ ਸ਼ਾਪਿੰਗ ਕਰੀ ਦੀ ਹੈ।
ਆਡਰ ਲੈ ਵੀ ਲਈਦਾ, ਆ ਵੀ ਜਾਂਦੀ ਹੈ, ਹੁਣ ਥੋੜ੍ਹੀ ਕਰਨੀ ਸੀ ਫਿਰ ਮੈਂ ਹਾਂ, ਠੀਕ ਨਿਕਲਦਾ ਨੇ, ਕੋਈ-ਕੋਈ ਹੁੰਦਾ ਜਿਹੜਾ ਨਹੀਂ ਮਤਲਬ ਅੱਜ ਕੱਲ੍ਹ ਤਕਰੀਬਨ ਠੀਕ ਹੀ ਆ ਰਹੀ ਹੈ ਸਭ ਦੀ।
ਹਾਂਜੀ-ਹਾਂਜੀ।
ਜੇ ਕੈਸ਼ ਪੇਮੈਂਟ ਦੇਣੀ, ਤਾਂ ਉਹਦੇ ਅਲੱਗ ਲੱਗੇਗੀ ਚਿਪਿੰਗ।
ਹਾਂਜੀ -ਹਾਂਜੀ
ਜੇ ਔਨਲਾਈਨ ਲੈਣੇ ਤੇ, ਜ਼ਿਆਦਾ ਹੋਣ ਤੇ ਫੇਰ ਨਹੀਂ ਕਰੀਦੇ ਔਨਲਾਈਨ ਥੋੜੇ ਬਹੁਤੇ ਹੋਣ, ਤੇ ਕਰ ਦੇਈ ਦੇ ਐ
ਹੂ, ਸੂਟ ਵਗੈਰਾ ਤੁਸੀਂ ਮਾਰਕੀਟ ਤੋਂ ਲੈਦੇ ਹੋ।
ਹਾਂ ਮਾਰਕੀਟ ਤੋਂ ਹੀ, ਔਨਲਾਈਨ ਨਹੀਂ ਉਹ ਨਹੀਂ ਮੈਂ ਮੰਗਵਾਉਂਦੀ।
ਅੱਛਾ, ਉਹ ਹਾਂ ਕੱਪੜਾ ਨੀ ਵਧੀਆ ਆਉਂਦਾ ਨਾ ਔਨਲਾਈਨ
ਤਿਰਸ਼ਾ-ਮਿਰਸ਼ਾ ਕੱਪੜਾ ਆ ਜਾਂਦਾ।
ਹੂੰ
ਹੋਰ।
ਤੇ ਹੋਰ ਸੁਣਾਓ, ਬਸ ਮੈਂ ਇਹ ਪੁੱਛਦੀ ਸੀ ਤੇ ਮੈਂ, ਮੈਂ ਵੀ ਥੋੜਾ ਬਹੁਤ ਆਨਲਾਈਨ ਕਰਦੀ ਆ ਛੋਟੇ ਦੀ। ਤੇ ਬਾਕੀ ਆਪਣਾ ਤੇ, ਮਾਰਕਟ ਤੋਂ ਲੈ ਕੇ ਆਉਂਦੀ ਆ।
ਅੱਛਾ
ਗਰਮੀ ਕਰਕੇ ਨਿਕਲਿਆ ਨੀ ਜਾਂਦਾ ਨਾ ਇਹ ਲਿਆ ਕੁੱਛ। ਮੈਂ ਤੁਹਾਨੂੰ ਪੁੱਛਦੀ ਹਾਂ, ਮਤਲਬ ਬਾਜ਼ਾਰ ਤੋਂ ਲੈਂਦੇ ਹੋ ਨ
ਬੱਚੇ ਦੇ ਤੇ ਮਿਲ ਜਾਂਦੇ ਨੇ ਅੱਛੇ, ਕਾਫੀ ਡਿਸਕਾਊਂਟ ਵੀ ਮਿਲ ਜਾਂਦਾ ਬੱਚਿਆਂ ਦਾ।
ਮੈਂ ਚ ਤੁਹਾਡੇ ਕੋਲ ਪੁੱਛਦੀ ਹ ਮਤਲਬ ਸੂਟ, ਲੈਂਦੇ ਕਿੱਥੋਂ ਲੈਂਦੇ ਆ ਹੋਰ ਤੁਸੀਂ ਲੇਆ ਸਾਈ ਬਾਏ, ਹੁਣ ਲੇਯਾ ਤੁਸੀਂ ਸੂਟ ਵਗੈਰਾ।
ਸੂਟ, ਹਾਂ ਹੁਣ ਤਾਂ ਹੋ ਗਏ ਦਾ ਕਾਫੀ ਔਫਰ ਹੋ ਗਏ ਦੇ ਨੇ ਸੂਟਾਂ ਦੇ ਵਿੱਚ
ਅੱਛਾ-ਅੱਛਾ, ਕੋਟਨ ਦਾ ਹੀ ਮਤਲਬ ਸਾ।
ਆਹ ਜਿਹੜਾ ਅੱਠ ਸੌ ਦਾ, ਉਹ ਪੰਜ ਸੌ ਦਾ ਕਰਤਾ ਨੇ।
ਅੱਛਾ।
ਜਿਹੜਾ ਹਜ਼ਾਰ ਦਾ ਹੈ ਉਹ ਅੱਠ ਸੌ ਦਾ ਕਰਤਾ, ਥੋੜ੍ਹਾ ਜਿਹਾ ਪੈ ਗਿਆ ਫ਼ਰਕ
ਹਾਂਜੀ
ਜਾਣਾ ਸੀ ਸਾਡੇ ਇੱਥੇ ਗਲੀ 'ਚ ਬੜੇ ਆ ਜਾਂਦੇ ਨੇ ਵਿਕਣੇ ਸੂਟ, ਬਹੁਤ ਹਾਂ। ਬਹੁਤ ਵਧੀਆ ਰੈਡੀਮੇਡ ਵੀ ਆ ਜਾਂਦੇ ਨੇ ਆਫਰ ਉਸ। ਤਰ੍ਹਾਂ ਵੀ ਵਧੀਆ ਵੀ ਆ ਜਾਂਦੇ ਨੇ, ਇੱਕ ਉਹ ਮਿਕਸਰ ਕੱਪੜਾ ਹੁੰਦਾ ਉਹ ਮੈਂ ਲੈਂਦੀ ਨੀ ਨਾ ਮੈਂ ਪਾਉਂਦੀ
ਹਾਂਜੀ ਹਾਂਜੀ, ਉਹ ਤੇ ਲੈਣ ਦਾ ਫਾਇਦਾ ਵੀ ਨੀ ਹੁੰਦਾ ਕੋ ਗਰਮੀ ਚ ਹਾਂ ਗਰਮੀ ਚ ਪੈਣਾ, ਗਰਮੀ ਚ' ਪੈਣਾ ਹੈ ਕੋਟਨ ਦਾ ਹੈ।
ਕਿਸੇ ਨੂੰ ਦਿਓ ਤੇ ਉਹ ਵੀ ਨੀ ਪਾਉਂਦੇ।
ਨਾ ਨਾ, ਨਹੀਂ ਵੈਸੇ ਪੈਂਦਾ ਹੀ ਕੋਟਨ ਦਾ ਤੇ ਕੋਈ ਵੀ ਨੀ ਪਾਦਾਂ ਆਪ ਨੂੰ ਨੇ ਚੰਗਾ ਲੱਗਦਾ ਤੇ, ਫਿਰ ਕੋਈ ਕਿੱਦਾ ਪਾਇਆ
ਉਹਹੀ ਨਾ ਸਾਨੂੰ ਵੇਖ ਕੇ ਇੱਕ ਚੀਚੀ ਆ ਜਾਂਦੀ ਹੈ। ਜਿਸ ਤਰ੍ਹਾਂ ਪਤਾ ਨੀ ਕਿਹੜਾ ਤੰਦੂਰ ਜਿਹਾ ਲੈ ਲਿਆ ਗਰਮ। ਹਾਂਜੀ
ਜਿੰਨੇ ਮਰਜੀ ਕੱਪੜੇ ਹੋਣ ਤਾਂ ਵੀ ਕੋਟਨ ਦਾ ਹੀ ਚਾਹੀਦਾ, ਜਿਤਨਾ ਮਰਜ਼ੀ ਹੋਵੇ ਬਸ। ਨੋਰਮਲ ਦੇ ਹਲਕੇ ਜੇ ਕੱਪੜੇ ਹੋਣ ਪਤਲੇ ਪਾਉਣ ਤੇ ਵੀ ਗਰਮੀ ਨਾ ਲੱਗੇ, ਤੇ ਕੱਪੜੇ ਬਹੁਤ ਗਰਮੀ ਚ ਮਨ ਨੀ ਕਰਦਾ ਪਾਉਣ ਤੇ ਕੋਈ ਵੀ।
ਆਹ, ਬੱਚੇ ਅੱਜ ਕੱਲ੍ਹ ਪਾਉਂਦੇ ਨੇ ਨਾਈਟ ਸੂਟ ਜਿਆਦਾ।
ਹੋਰ - ਹੋਰ ਗਰਮੀ ਚ ਪੈਂਦਾ ਹੀ ਉਹੀ ਹੈ ਹੋਰ ਤੇ ਉਹੀ ਨਾ, ਕਿਸੇ ਵੇਲੇ ਮੈਨੂੰ ਸੂਟ ਵੀ ਪਾਉਣਾ ਪੈਂਦਾ ਹੀ ਹੈ ਤੇ ਫੇਰ ਉਹੀ ਨੋਰਮਲ, ਮਤਲਬ ਕੋਟਨ ਦੇ ਚਲਦੇ ਨੇ, ਬਾਕੀ ਦੇ ਬਥੇਰੇ ਕੱਪੜੇ ਹੁੰਦੇ ਨੇੰ, ਮਨ ਨ ਕਰਦਾ ਪਾਉਣ ਤੇ।
ਬਸ ਕੁੜੀਆਂ ਵਗੈਰਾ ਤੇ ਪਾ ਲੈਂਦੀਆਂ ਨੇ ਕੋਡ ਸੈਟ ਅਤੇ ਸਾਡੇ ਦਾ ਕੋਈ ਨਾਪ ਰਹਿ ਜਾਂਦਾ, ਕੋਈ ਪੇਟ ਤੋਂ ਰਹਿ ਜਾਂਦਾ, ਕੋਈ ਹਿੱਪ ਤੋਂ ਰਹਿ ਜਾਂਦਾ ਬਸ ਇਸ ਤਰ੍ਹਾਂ ਹੀ
ਤੇ ਕਿਤੇ ਜਾਣਾ ਤੇ ਨਹੀਂ ਵੀ ਚੰਗਾ ਲੱਗਦਾ, ਫੇਰ ਸੂਟ ਹੀ ਪਾਉਣਾ ਪੈਂਦਾ
ਚੰਗਾ, ਬਸ ਜ਼ਿਆਦਾ ਮੈਂ ਸੂਟ ਹੀ ਸੀਂਦੀ ਹਾਂ। ਆਪਣੇ, ਤੇ ਪਲਾਜ਼ੋ ਬਣਾਉਣਾ ਹੋਏ ਤੇ ਉਹ ਵੀ ਘਰ ਪਾਉਣ ਵਾਸਤੇ।
ਅੱਛਾ।
ਅੱਗੇ ਪਿੱਛੇ ਵਾਲਾ ਨੇ
ਅੱਛਾ, ਉਹੀ ਨਾ ਆਪਣੇ ਆਪ ਨੂੰ ਵੀ ਥੋੜਾ ਮਤਲਬ ਅਜੀਬ ਜਿਹਾ ਲਗਦਾ ਪਾਕੇ।
ਬੈਠਣ ਉੱਠਣ ਵੇਲੇ ਥੋੜ੍ਹੀ ਦਿੱਕਤ ਆਉਂਦੀ ਹੈ, ਹੋਰ ਕੁਛ ਨੀ।
ਹਮ। ਸਲਵਾਰ ਦਾ ਹੈਗੀ ਕੰਫਰਟੇਬਲ।
ਕੰਫਰਟੇਬਲ ਹੈ ਹਾਂ। ਪਲਾਜ਼ੋ ਕਦੀ ਪੱਟ ਤੋਂ ਟਾਈਟ ਹੈ ਤੇ ਕਦੀ ਗੋਡੇ ਤੋਂ।
ਹਮ
ਮੈਨੂੰ ਚੰਗਾ ਨੀ ਲੱਗਦਾ
ਕੁੜੀਆਂ ਵਗੈਰਾ ਹੀ ਪਾ ਸਕਦੀਆਂ, ਉਹਨਾਂ ਨੂੰ ਆਦਤ ਪਈ ਹੁੰਦੀ ਹੈ ਨਾ ਜੀਨ ਵਗੈਰਾ ਦੀ ਹਾਂ। ਤਾਂ ਹੀ ਜੀਣ ਦੀ ਆਦਤ ਹੁੰਦੀ ਹੈ ਨਾ। ਤਦ ਕਰਕੇ ਉਹਨਾਂ ਨੂੰ, ਉਹ ਨਹੀਂ ਹੁੰਦਾ ਅਨਕਮਫਟੇਬਲ। ਹੋਰ ਸੁਣਾਓ?
ਹੋਰ ਬਸ, ਲੱਗੇ ਪਏ ਕੰਮ, ਹੈਂ।
ਤੁਹਾਡੇ ਬੱਚੇ ਕੀ ਕਰਦੇ ਨੇ ਮੈਂ ਕਿਹਾ।
ਬੱਚੇ ਸਾਡੇ ਬਸ ਬੇਟੀਆਂ ਵਿਆਹ ਤਿਆਂ, ਬੇਟਾ ਵੀ ਵਿਆਹ ਤਾ ਏ। ਇਕ ਬੇਟੀ ਹੈ, ਉਹ ਪੜ੍ਹਦੀ ਪਈ ਹੈ ਹਜੇ।
ਫੇਰ। ਹੋਰ
ਹੋਰ ਵਧੀਆ, ਹਾਂ ਛੋਟੇ ਵੀ ਉਹ ਵੀ ਨਾਨਕੇ ਗਏ ਦੇ ਨੇ, ਹੁਣ ਆਉਣਗੇ, ਆਹ ਬਾਈ ਤਰੀਕ ਖੁੱਲੇ
ਲੇਟ ਨੇ ਫੇਰ ਠੀਕ ਆ ਹ
ਖੂਲਣ ਨਹੀਂ ਹਨਾਂ ਦੇ
ਚੱਲ ਠੀਕ ਹੋਰ ਵੀ ਛੁਟੀਆ ਜਾਣਾ ਵੀ ਕਿੱਥੇ ਹੁੰਦਾ, ਨਾਨੀ ਘਰ ਆ ਜਾ ਕੇ, ਘੁੰਮਣ ਚੱਲ ਗਏ
ਵਿੱਚੋਂ ਵੀ ਨੀ ਨਿਕਲਿਆ ਬਾਹਰ, ਉੱਧਰ ਹੀ ਨੇ ਸਗੋਂ ਉਹਨਾਂ ਦੇ ਹੋਰ ਵੀ, ਘਰ ਨੇ ਕੋਲ ਅੱਗੇ -ਪਿੱਛੇ ਰਿਸ਼ਤੇਦਾਰ ਬੜੇ ਹੈ, ਗਏ ਹੀ ਨੀ ਜੇ ਜਾਂਦੇ ਵੀ ਹੈ ਤੇ ਰਾਤ ਟਇਮ, ਤੇ ਜਾਂਦੇ ਆ।
ਉਹੀ ਨਾ, ਰਾਤ ਨੂੰ ਮਨ ਕਰਦਾ ਠੰਡੇ ਟਾਈਮ ਨਿਕਲਣ ਦੇ ਅਜੇ ਤਾਂ ਮਨ ਨੀ ਕਰਦਾ ਕਿਤੇ ਵੀ ਜਾਣ ਨੂੰ।
ਬਹੁਤ ਮੁਸ਼ਕਿਲ ਹੈ, ਇਸ ਵਾਰ ਤੇ ਗਰਮੀ ਨੇ ਬਹੁਤ, ਹੀ ਅੱਤ ਮਚਾਈ ਦੀ ਹੈ।
ਹਾਂ ਬਹੁਤ ਜ਼ਿਆਦਾ। ਅੱਜ ਵੀ, ਇੱਥੇ ਇਨੀ ਗਰਮੀ ਹੈ, ਬੱਦਲ ਜਿਹਾ ਹੋਇਆ ਦਾ ਚੜ੍ਹ ਜਿਹਾ, ਹੋਇਆ ਦਾ ਪਰ ਹਵਾ ਨੀ, ਕੁਛ ਨੀ ਘੁੰਮ ਹਮ। ਬਾਰਿਸ਼ ਆ ਜਾਏ, ਥੋੜਾ ਠੰਡਾ ਆ ਜਾਏ।
ਬਾਰਿਸ਼ ਆ ਕੇ ਵੀ, ਕੋਈ ਫਾਇਦਾ ਨਹੀਂ ਹੈਗਾ ਇਹਦਾ।
ਨਹੀਂ ਚੱਲ ਥੋੜਾ -ਬਹੁਤ ਰਾਹਤ ਮਿਲ ਜਾਂਦੀ ਆ, ਹੁਣ ਅੱਗੋਂ -ਅੱਗੋਂ ਇਹੀ ਹੋਣਾ
ਇਹੰਨਾ ਹੈ ਕਿ ਥੋੜ੍ਹੀ ਧੁੱਪ ਦਾ ਬਚਾਅ ਹੋ ਜਾਏਗਾ ਉਹ ਸੇਫ ਹੀ ਬਾਕੀ ਤਾਂ ਮੁਸ਼ਕਿਲ ਹੀ ਹੈ ਕਿ।
ਅੱਗੋਂ ਬਰਸਾਤਾਂ ਆਣੀਆਂ ਹੋਰ ਜਿਆਦਾ ਹੋ ਜਾਣਾ, ਉਦੋਂ ਤੇ ਫਿਰ ਬਰਸਾਤ ਦਾ ਕੋਈ ਉਹ ਨੀ ਹੁੰਦਾ
ਹਾਂ ਬਰਸਾਤਾਂ ਦਾ ਵੀ ਡਰ ਲੱਗਦਾ, ਪਿਛਲੀ ਵਾਰੀ ਵੀ ਪਾਣੀ ਬੜਾ ਆ ਗਿਆ ਸੀ ਸਾਰੇ
ਹਾਂਜੀ, ਕੋਈ ਪਤਾ ਨੀ ਕਦੋਂ ਲੱਗ ਜਾਨਾ ਹੋਰ ਠੀਕ ਵਧੀਆ
ਹੋਰ?
ਬਨਾ ਦੇਣਾ, ਅਜ ਦੁਪਹਿਰੇ
ਪਰ ਹੋਰ ਕੀ ਕਰਦੇ ਪਏ?
ਮੈਂ, ਬਸ ਤੇ ਬੈਠੀ ਹੋਏ ਸੀ, ਮੈਂ ਫਰੀ ਮੈਂ ਕਿਹਾ ਕਰਦੇ ਆ ਉਹ, ਹਜੇ ਉੱਪਰੋਂ ਆਇਆ ਨੀ, ਓਹ ਦਾਦੀ ਕੋਲ ਗਿਆ ਨਾ ਉੱਪਰ। ਹਮ ਤੇ ਮੈਂ ਵੀ ਆਇਆ ਤੇ ਜਿਹੜਾ ਹੁਣ, ਹਾਂਜੀ, ਹਾਂਜੀ।
ਅੱਛਾ।
ਉਪਰ ਆਂਦੇ
ਤੇ ਤੁਹਾਡਾ, ਮਕਾਨ ਥੱਲੇ, ਏ ਉੱਪਰ ਏ
ਹਾਂਜੀ, ਮੈਂ ਥੱਲੇ ਰਹਿੰਦੀ ਹਾਂ।
ਅੱਛਾ
ਹਮ।
ਚਲੋ ਠੀਕ ਹੈ, ਟਾਈਮ ਪਾਸ ਕਰਨਾ ਹ
ਖੜੇ ਹੋ ਕੇ, ਟਾਈਮ ਪਾਸ ਕਰਨ ਲੈ
ਕੱਲ੍ਹ ਵੀ ਮੈਂ ਨੰਬਰ, ਨੰਬਰ ਮਿਲਉਂਦੀ ਪਈ ਸਾਂ, ਤੇ ਉਹ ਮਿਲ ਗਿਆ ਤੁਹਾਡੀ ਸੱਸ ਦਾ ਹੀ ਮਿਲਿਆ ਸੀ। ਤੇ ਉ ਹੋ ਮੈਨੂੰ ਕਹਿੰਦੇ ਦਸੋ, ਮੈਂ ਪਛਾਣਆ ਨਹੀਂ, ਮੈਂ ਕਿਹਾ ਕੋਈ ਗੱਲ ਨਹੀਂ, ਗਲਤੀ ਨਾਲ ਲੱਗ ਗਿਆ ਨੰਬਰ ਮੇਰੇ ਕੋਲੋਂ
ਅੱਛਾ
ਤੇ ਬਸ ਫਿਰ ਮੈਂ, ਬੰਦ ਕਰਤਾ ਫੋਨ
ਹਾਂ, ਕਿ ਬਣਾਦੇ ਪਏ ਤੁਸੀ?
ਹੈਂ।
ਬਣਾਂਦੇ ਮੈਂ ਕਿਹਾ।
ਮੈਂ ਭਰਥਾ ਹੀ ਬਣਾਨੀ ਪਈ ਆ।
ਅੱਛਾ ਰੁਕੋ
ਆਹ ਮੈਂ ਕਿਹਾ ਚੱਲ ਨਾਲ-ਨਾਲ ਸੇਕ ਲੈਂਣੀ ਹਾਂ ਨਾਲ-ਨਾਲ ਗੱਲ ਕਰਨੀ ਆਂ।
ਹੂੰ ਦੁਪਹਿਰੀ ਕੀ ਬਣਾਇਆ ਤੁਸੀਂ
ਮੈਂ ਨਹੀਂ ਹਜੇ ਕੁਛ ਨੀ ਬਣਾਇਆ ਮੈਂ ਅਜੇ ਬਣਾ ਲੈਣਾ ਤੇ ਇਹ ਕਹਿੰਦੇ ਪਏ ਨੇ ਹੋਰ ਪੈ ਚਲੀਏ ਹੋਰ-ਹੋਰ ਮੈਂ ਸਾਡੇ ਦੋ ਤਿੰਨ ਵਜੇ ਤੱਕ ਖਾਂਦੇ ਆ।
ਹਾਂ ਖਾਂਦੇ ਤੇ ਲੇਟ ਹੀ ਨੇ ਫਿਰ ਮੈਂ ਚੱਲ ਸਬਜ਼ੀ ਬਣ ਜਾਏ ਤਾਂ ਫੁਲਕੇ ਉਸੇ ਵੇਲੇ ਬੰਦਾ ਪਕਾ ਲੈਂਦਾ ਕੋਈ ਦੋ ਕੁ ਵਜੇ ਨਾਲ ਇੱਕ ਪਾਸਿਓ ਬੰਦਾ ਫ੍ਰੀ ਹੋ ਜੇ
ਨਾਸ਼ਤਾ ਕਰ ਲਿਆ ਹੋਇਆ ਹੁਣ ਦੇਖਦੇ ਆ ਕੀ ਬਨਾਉਣਾ ਸਮਝ ਨਈ ਆਂਦੀ ਪਈ।
ਹੂੰ
ਉਦੋ ਮੇ ਛੋਟੂ ਕਹਿੰਦਾ ਦਲੀਆ ਬਣਾਉਣਾ ਮਿੱਠਾ ਦਲੀ
ਅੱਛਾ
ਤੇ ਹੁਣ ਦਲੀਆ ਬਣਾਵਾਂਗੇ।
ਮਿੱਠਾ ਕੇ ਨਮਕੀਨ
ਮ ਮਿੱਠਾ ਖਾਣਾ
ਅੱਛਾ-ਅੱਛਾ
ਨਮਕੀਨ ਵੀ ਬਣਾਂਦੇ ਆਂ ਵਧੀਆ ਬਣਦਾ ਓ ਵੀ ਸਬਜ਼ੀਆਂ ਵਗੈਰਾ ਪਾ ਕੇ
ਆਹ ਮਿੱਠਾ ਇਂਜ ਇੱਕ ਖੀ ਖੀਰ ਵਾਂਗ ਬਨ ਜਾਂਦਾ ਸਵਾਦ ਬਣਦਾ।
ਕਾਫ਼ੀ ਦੇਰ ਹੋ ਗਈ ਨਾ ਬਣਾਇਆ ਨੀ ਉਹਨੂੰ
ਅੱਛਾ ਜੀ।
ਮਿੱਠਾ ਦਲੀਆ ਖਾਣਾ
ਹੂੰ
ਮੈਂ ਕਿਹਾ ਠੈਰ ਕੇ ਬਣਾਂਦੀ ਆਂ।
ਠੀਕ ਏ।
ਹਾਂਜੀ
ਹੋਰ ਹੋਰ ਸੁਣਾਓ ਪਾਣੀ ਸਾਡਾ ਸਵੇਰੇ ਆ ਜਾਂਦਾ।
ਅੱਛਾ-ਅੱਛਾ ਨਹੀਂ ਕਲ ਤੁਸੀਂ ਕਹਿਣਦੇ ਸੀ ਨਾ ਪਾਣੀ
ਆਹੋ ਕੱਲ ਡੇਢ ਵਜੇ ਆਇਆ ਸੀ। ਕੋਈ ਉਹ ਪਿੱਛੇ ਹੀ ਫਾਲਟ ਸੀ ਉਹਦੇ ਵਿੱਚ ਪਰ ਆ ਗਿਆ ਸੀ ਡੇਢ ਵਜੇ ਤੱਕ
ਹੂੰ
ਸਵੇਰੇ ਫਿਰ ਆ ਗਿਆ ਹਾਂ ਨਹੀਂ ਸਾਡੀ ਟੈਂਕੀ ਜ਼ਮੀਨ ਤੇ ਨਾ ਤੇ ਉਹ ਫਿਰ ਫੁੱਲ ਹੋ ਜਾਂਦੀ ਹੈ।
ਹੂੰ
ਹੁਣ ਫਿਰ ਅਸੀਂ ਉੱਪਰ ਚੜ੍ਹਾ ਦਿੰਨੇ ਹਾਂ ਮੋਟਰ ਨਾਲ
ਹਾਂਜੀ-ਹਾਂਜੀ ਨਹੀਂ ਸਗੋ ਠੀਕ ਹੈ ਅੰਡਰਗਰਾਊਂਡ ਹੋਣੀ ਚਾਹੀਦੀ ਹੈ।
ਹਾਂ ਹੋ ਗਈ ਉਹ
ਸਾਡੇ ਇਥੇੰ ਅੰਡਰਗਰਾਉਂਡ ਵਾਲੀ ਨਹੀ ਹੈਗੀ ਸਾਡੇ ਇਥੇ ਤਿੰਨ ਵਾਰੀ ਆਂਦਾ ਪਾਣੀ ਦਿਨ 'ਚ
ਬਾਅਦ ਚੋਂ ਕਰਨੀ ਆ ਮੈਂ ਠੀਕ ਹੈ ਹੋ ਗਈ। ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ।